ਹੈੋਲੋ
ਕਾਲ ਜੀ
ਸਤਿ ਸ਼੍ਰੀ ਅਕਾਲ ਜੀ ਕਿਵੇਂ ਔ
ਤੁਸੀਂ ਦੱਸੋ ਮੈਂ ਤੇ ਠੀਕ ਆਂ
ਠੀਕ ਹੋਰ ਮੈਂ ਵੀ ਠੀਕ ਆ ਹੋਰ ਘਰ ਸਭ ਠੀਕ ਨੇ
ਹਾਂਜੀ ਤੁਸੀਂ ਦੱਸੋ
ਹਾਂਜੀ ਸਭ ਵਧੀਆ
ਕੀ ਕਰਦੇ ਸੀ
ਬਸ ਵੇਹਲੀ ਤੁਸੀਂ ਦੱਸੋ
ਮੈਂ ਵੀ ਵੇਹਲੀ ਸੀ ਬਸ
ਕੇ ਹੋਰ ਸਟੱਡੀ ਕਰਦੇ ਹੋ
ਹਾਂਜੀ।
ਕਿਹੜੀ ਕਲਾਸ ਚੋਂ?
ਮੈਂ ਕੋਲਜ ਵਿਚ ਆ।
ਓਕੇ -ਓਕੇ ਫਸਟ ਈਅਰ।
ਹਾਂਜੀ।
ਹੋਰ ਸੁਣਾਓ ਘਰ ਸਭ ਠੀਕ ਨੇ?
ਹਾਂਜੀ ਸਭ ਵਧੀਆ।
ਘੁੰਮਣ ਨੀ ਗਏ ਤੁਸੀਂ?
ਨਹੀਂ। ਵੈਸੇ ਹੀ ਗਰਮੀ ਬਹੁਤ ਹੈ।
ਇਹ ਤੇ ਹੈਗੇ ਆ ਮੈਂ ਵੀ ਗਰਮੀ ਕਰਕੇ ਕਿਤੇ ਨੀ ਗਈ।
ਹਾਂਜੀ।
ਸਗੋਂ ਮੇਰੀ ਮਾਸੀਆਂ ਬੁਲਾ ਰਹੀ ਸੀ ਮੈਨੂੰ ਕਹਿੰਦੀ ਆ ਜਾ ਆ। ਇੱਕ ਮਾਸੀ ਤੇ ਨਾਰਾਜ਼ ਹੀ ਹੋ ਕੇ ਬਹਿ ਗਈ ਹੈ?
ਅੱਛਾ।
ਹਾਂਜੀ ਉਹਨਾਂ ਦੇ ਘਰ ਮੈਂ? ਗਈ ਨੀ ਨਾ ਕਾਫੀ ਟਾਈਮ ਹੋ ਗਿਆ ਤੇ ਉਹ ਕਹਿੰਦੇ ਕਰਨਾਲ ਰਹਿੰਦੇ ਨੇ ਉ।
ਅੱਛਾ।
ਤੇ ਕਹਿੰਦੇ ਆ ਜਾ ਆ ਜਾ ਮੈਂ ਕੋਈ ਨਹੀਂ ਮਾਸੀ ਆਵਾਂਗੀ ਆਵਾਂਗੀ। ਪੂਰੀ ਛੁੱਟੀਆਂ ਕੱਢਦੀਆਂ ਮਾਸੀ ਕਹਿੰਦੀ ਤੂੰ ਨੀ ਆਉਣਾ ਹੁਣ ਮੈਂ ਵੀ ਤੁਹਾਡੇ ਘਰ। ਮੈਂ ਕਿਹਾਿਆ ਇਜ ਥੋੜ੍ਹੀ ਹੁੰਦਾ ਹੈ।
ਹਾਂ ਵੀ ਕਰਦੇ ਆ ਸਾਰੇ।
ਹਾਂਜੀ -ਹਾਂਜੀ ਹੋਰ ਰੋਟੀ ਪਾਣੀ ਹੋ ਗਿਆ।
ਨਹੀਂ ਹਲੇ ਹੋਣਾ ਓਰ ਘਰ ਥੋੜਾ ਆਇਆ ਹੋਇਆ ਸੀ ਆਰ ਲਾਉਣ ਵਾਲਾ।
ਹਾਂਜੀ।
ਤੇ ਉਹ ਉਹਦੇ ਬੈਠੀ ਸੀ ਬਸ ਉਹ ਵੀ ਉਹਦੇ।
ਠੀ
ਹਾਂਜੀ।
ਹੋਰ ਦੱਸੋ।
ਓ ਹਰ ਦੱਸੋ ਤੁ ਤੁਹਾਡਾ ਲਾਈਫ ਗੋਲ ਕੀ ਹ
ਮੇਰਾ ਹਾਲੇ ਤਾਂ ਕੋਈ ਗੋਲ ਨੀ ਹੈ। ਤੁਹਾਡਾ ਕੀਂ ਯੇ।
ਮੈਨੂੰ ਆਪ ਨੀ ਪ?
ਹਾਲੇ ਤਾਂ ਬਸ ਪਲੱਸ ਟੂ ਕੀਤੀ ਹੈ ਸੋਚ ਰਹੇ ਹਨ। ਕੀ ਕਰੀਏ ਕੀ ਕਰੀਏ ਹਾਂ। ਹਾਂਜੀ -ਹਾਂਜੀ ਅਤੇ ਉਹ ਬੀ ਏ 'ਚ ਪਹਿਲਾਂ ਬੀ ਏ ਔਨਰਸ ਕਰਨੀ ਸ। ਤੇ ਉਹ ਉੱਥੇ ਹੈਗੀ ਨਹੀਂ ਸੀ ਫਿਰ ਬੀ ਏ ਚ ਨਾਮ ਲਿਖਵਾਇਆ ਫਿਰ ਮੰਮੀ ਕਹਿੰਦੀ। ਵੀ ਇਹ ਤਾਂ ਸਭ ਕਰਦੇ ਨੇ ਸਭ ਕਰਦੇ ਨੇ ਤੇ ਕੁਛ ਹੋਰ ਕਰ ਮੈਂ ਕਿਹਾ ਹੋਰ ਕਿ ਕਰਾਂ ਮੈਂ? ਮੈਂ ਕਿਹਾ ਬੀ ਏ ਹੀ ਕਰਾਂਗੀ।
ਅੱਛਾ।
ਹਾਂਜੀ।
ਹੋਰ ਦੱਸੋ ਤੁਹਾਡੀ ਡਰੀਮ ਡੈਸਟੀਨੇਸ਼ਨ ਕਿਹੜੀ ਹੈ।
ਕੀ।
ਤੁਹਾਡੀ ਡਰੀਮ ਡੈਸਟੀਨੇਸ਼ਨ ਕਿਹੜੀ ਹੈ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ।
ਹਮ। ਐਸੀ ਤਾਂ ਕੋਈ, ਨੀ ਐ ਜਗਾ। ਮੇਰਾ ਤਾਂ ਘਰ ਹੀ ਮਨ ਲੱਗਦੈ। ਮ ਮਨ ਹੀ ਨੀ ਕਰਦਾ ਬਾਹਰ ਜਾਣੇ ਦਾ।
ਅੱਛਾ।
ਹਾਂਜੀ ਵੈਸੇ ਹੁਣ ਅਸੀਂ ਪਲੱਸ ਟੂ ਤੋਂ ਬਾਅਦ ਪਲੈਨ ਬਣਾਇਆ ਸੀ ਕਿ ਅਸੀਂ ਅੰਬਰਸਰ ਜਾਵਾਂਗੇ ਮੈਂ ਤਾਂ ਮੇਰੀ ਫਰੈਂਡਸ ਨੇ। ਤੇ ਉਹ ਕੈਂਸਲ ਹੀ ਹੋ ਗਿਆ ਇੱਕ ਦੇ ਘਰ ਦੇ ਮੰਨਦੇ ਨੇ ਦੂਜੀ ਤੇ ਮਨਾ ਕਰ ਦਿੰਦੇ ਨੇ। ਦੂਜੀ ਦੇ ਮੰਨਦੇ ਨੇ ਤੀਜੀ ਦੇ ਮਨਾ ਕਰ ਦਿੰਦੇ ਨੇ।
ਅੱਛਾ
ਬਸ ਫੇਰ ਅਸੀਂ ਕਿਤੇ ਗਏ ਈ ਨੀ।
ਅੱਛਾ
ਹੋਰ ਸੁਣਾਓ ਤੁਸੀਂ।
ਹੋਰ ਰਾਤੀ ਕਿੰਨੇ ਵਜੇ ਸੁੱਤੇ ਸੀ?
ਅਸੀਂ, ਮੈਂ ਤੇ ਸਾਡੇ ਘਰ ਦਸ ਵਜੇ ਤੇ ਮੰਮੀ ਕਹਿ ਦਿੰਦੀ ਐ ਵੀ ਸੋ ਜਾ। ਪਰ ਮੈਂ ਸੌਦੀ ਨੀ ਮੈਨੂੰ ਨੀਂਦ ਹੀ ਨੀ ਆਂਦੀ, ਸਾਰੇ ਘਰ ਦੇ ਸੋ ਜਾਂਦੇ ਨੇ ਸਾਢੇ ਦਸ ਵਜੇ ਤੱਕ, ਇੱਕ ਮੈਂ ਕੱਲੀ ਆ ਜੋ ਭਟਕਦੀ ਰਹਿੰਨੀ ਆ।
ਅੱਛਾ।
ਹਾਂਜੀ।
ਹੋਰ ਸਵੇਰੇ ਕਿੰਨੇ ਵਜੇ ਉੱਠੇ ਤੁਸੀਂ?
ਅੱਜ ਤੇ ਮੰਮੀ ਨੇ ਮੈਨੂੰ ਸਾਢੇ ਛੇ ਉਠਾ ਤਾ ਕੱਲ੍ਹ ਤੋਂ ਸਕੂਲ ਓਪਨ ਹੋਏ ਨੇ ਨਾ ਤੇ ਭੈਣ-ਭਰਾ ਸਕੂਲ ਜਾਂਦੇ ਨੇ।
ਅੱਛਾ
ਤੇ ਉਹਨਾਂ ਦੇ ਨਾਲ ਜਦੋਂ ਉੱਠਦੇ ਨੇ ਸ਼ੋਰ ਕਰਦੇ ਨੇ ਫਿਰ ਅੱਜ ਮੇਰੀ ਮੰਮੀ ਨੇ ਮੈਨੂੰ ਉਠਾ ਤਾ ਮੇਰੀ ਭੈਣ ਦੀ ਨਾ ਉਹ ਫਾਈਲ ਦਿੱਤੀ ਸੀਗੀ ਹਿੰਦੀ ਦੀ। ਤੇ ਉਹਦੇ ਤੇ ਨਾ ਉਹਦਾ ਨਾਮ ਲਿਖਣਾ ਰਹਿ ਗਿਆ ਫਿਰ ਮੰਮੀ ਨੇ ਮੈਨੂੰ ਠਾਇਆ ਫਿਰ ਮੈਂ ਉਹ ਲਿਖਿਆ। ਫਿਰ ਉਸ ਤੋਂ ਬਾਅਦ ਮੈਨੂੰ ਨੀਂਦ ਨੀ ਆਈ ਦੁਬਾਰਾ ਜਦੋਂ ਮੈਂ, ਅਹ ਸੁੱਤੀ ਲੇ ਲੇਟੀ ਮੈਨੂੰ ਨੀਂਦ ਨਾ ਆਏ ਫੇਰ ਮੈਂ ਉੱਠ ਕੇ ਨਾਤੀ ਨਾ ਕੇ ਰੋਟੀ ਪਾਣੀ ਕੀਤਾ, ਅੱਜ ਤੇ ਜਲਦੀ ਉੱਠ ਗਈ ਹਾਂ। ਤੇ ਤੁਸੀਂ ਕਿੰਨੇ ਵਜੇ ਉੱਠੇ?
ਮੈਂ ਨੌ ਵਜੇ।
ਵਾਓ, ਬਹੁਤ ਵਧੀਆ ਗੱਲ ਐ। ਹੋਰ ਸੁਣਾਓ ਔਨਲਾਈਨ ਪੜ੍ਹਾਈ ਦੇ ਤਾਂ ਫਾਇਦੇ ਦੱਸਿਓ ਵੈਸੇ, ਤੁਸੀਂ ਕੀ ਕਹਿਣਾ ਚਾਹੋਗੇ।
ਔਨਲਾਈਨ ਪੜ੍ਹਾਈ ਬਕਾਰ ਐ।
ਔਰ ਔਫਲਾਈਨ?
ਔਫਲਾਈਨ ਠੀਕ ਏ ਥੋੜ੍ਹੀ।
ਹਾਂਜੀ-ਹਾਂਜੀ ਔਨਲਾਈਨ 'ਚ ਤਾਂ ਕੁਛ ਸਮਝ ਹੀ ਨਹੀਂ ਆਂਦਾ। ਹਾਂਜੀ ਔਫਲਾਈਨ 'ਚ ਬੱਚਾ ਜਾਂਦਾ ਸਕੂਲ 'ਚ ਕੁਛ ਪੱਲੇ ਤੇ ਪੈਂਦਾ ਉਹਦੇ।
ਉਹੀ ਐ।
ਹਾਂਜੀ-ਹਾਂਜੀ, ਹੋਰ ਦੱਸੋ। ਆਪਣੇ ਕੋਈ ਸਕੂਲ ਦੀ ਯਾਦ ਦੱਸੋ ਐਸੀ?
ਸਕੂਲ ਦੀ ਯਾਦ, ਫਰੈਂਡਸ ਦੀ ਯਾਦ ਆਂਦੀ ਬਸ।
ਅੱਛਾ।
ਹੂੰ
ਠੀਕ ਐਸਾ ਕੀ ਹੈ, ਉਸ ਕਲਾਸ ਚ ਜੋ ਤੁਹਾਨੂੰ ਯਾਦ ਆਉਂਦਾ, ਸਭ ਤੋਂ ਜ਼ਿਆਦਾ
ਯਾਦਾਂ ਜੁੜੀਆਂ, ਬਸ। ਫਰੈਂਡਸ ਨਾਲ
ਠੀਕ, ਤੇ ਟੀਚਰ ਬਾਰੇ ਦੱਸੋ ਕੁਛ
ਟੀਚਰ ਬਸ ਸਾਰੇ ਐਵੇਂ ਈ ਸੀ, ਮਤਲਬੀ। ਹੋਰ
ਇਹ ਤੇ ਹੈਗਾ ਆ
ਟੀਚਰ ਤੋਂ ਕੀ ਲੈਣਾ ਆਪਾਂ, ਫਰੈਂਡਸ ਦੀ ਵੀ ਯਾਦ ਰੱਖਣਾ, ਬਸ ਉਹਹੀ ਯਾਦ ਐ।
ਹਾਂਜੀ -ਹਾਂਜੀ ਨਹੀਂ ਕੁਛ ਟੀਚਰਸ ਵੀ ਹੁੰਦੇ ਨੇ ਨਾ ਜੋ ਮਤਲਬ ਠੀਕ ਹੁੰਦੇ ਨੇ ਉਹਨਾਂ ਨਾਲ ਦੀ ਯਾਦਾ ਬਣ ਜਾਂਦੀਆ ਨੇ ਫਰੈਂਡਲੀ ਜੇ ਤੇ ਮੈਂ ਪੁੱਛਦੀ ਹਾਂ, ਵੀ ਕੋਈ ਤੁਹਾਡਾ ਐਸਾ ਟੀਚਰ ਹੋਏ
ਨਹੀਂ, ਮੇਰਾ ਕੋਈ ਨਹੀਂ ਹੈ।
ਠੀਕ
ਹੂ
ਹੋਰ ਸੁਣਾਓ ਤੁਸੀਂ
ਹੋਰ ਕਾਰ ਸਭ ਠੀਕ?
ਹਾਂਜੀ -ਹਾਂਜੀ ਸਭ ਵਧੀਆ
ਤੇ
ਕੀ
ਓਕੇ
ਠੀ
ਹੋਰ ਤੁਹਾਡੀ ਕਿੰਨੀ ਬੈਸਟ, ਆਪਾਂ ਆਪਾਂ ਕੀ ਬਣਾਆ ਸੀ, ਭੁੱਲ ਗੀ ਮੈਂ।
ਕੋਈ ਨਾ, ਤੁਸੀਂ ਪੁੱਛੋ ਕੀ ਪੁੱਛ ਰਹੇ ਸੀ।
ਮੈਂ ਕਿਹਾ, ਤੁਹਾਡੀ ਕਿੰਨੀ ਬੈਸਟ ਫਰੈਂਡਸ ਹੈ।
ਮੇਰੀ
ਹੂ
ਵੈਸੇ ਮੈਂ ਹੈਗੀ ਆਂ ਮੈਂ, ਚਾਰ ਘਟੇ ਹੈਗੀ ਆਂ ਮੈਂ
ਅੱਛਾ
ਹਾਂਜੀ ਬੈਸਟ ਫ੍ਰੈਂਡ
ਓਕੇਂ
ਹਾਂਜੀ ਹਾਂਜੀ ਬਾਂਕੀ ਨੋਰਮਲ ਫਰੈਂਡਸ ਵੀ ਹੈਗੇ ਨੇ ਬਹੁਤ ਪਰ ਜ਼ਿਆਦਾਤਰ ਮੇਰੀ ਉਨਾਂ ਚਾਰਾਂ ਨਾਲ਼ ਹੀਂ ਬਣਦੀ ਹੈ
ਅੱਛਾ ਚਲੋਂ ਵਧੀਆਂ ਗੱਲ ਹੈਂ
ਹਾਂਜੀ ਹੋਰ ਸੁਣਾਓ ਤੁਸੀਂ
ਹੋਰ ਤੁਹਾਨੂੰ ਚਾਹ ਪਸੰਦ ਹੈ ਯਾ ਕੌਫ਼ੀ
ਚਾਹ ਤੇ ਮੈਂ ਪੀਂਦੀ ਹੀ ਨੀ ਬਿਲਕੁੱਲ ਵੀ, ਗਰਮੀਆਂ ਚ ਕੋਲਡ ਕੋਫ਼ੀ ਪੀ ਲੈਂਨੀ ਆਂ
ਅੱਛਾ।
ਹਾਂਜੀ ਪਰ ਸਾਡੇ ਕਾਰ ਚ ਨਾ ਚਾ ਬੜੀ ਬਣਦੀ ਐ ਤਾਨੂ ਪਤਾ ਤੇ ਹੈ ਪੰਜਾਬੀਆਂ ਦਾ ਜ਼ਰਾ ਕੁ ਹੋਏਗਾ ਚਾਹ ਬਣਾਂ ਲਉ, ਜ਼ਰਾ ਕੁ ਹੋਏਗਾ ਚਾਹ ਬਣਾਂ ਲਉ ਮੇਰੀ ਮੰਮੀ ਬਹੁਤ ਚਾਹ ਪੀਂਦੀ ਹੈ, ਮੈਂ ਤਾਂ ਪਰੇਸ਼ਾਨ ਹੋ ਜਾਂਦੀ ਹਾਂ, ਕਈ ਵਾਰ ਬਣਾਂ -ਬਣਾਂ ਕੇ।
ਹਾਂ ਇੱਥੇ ਵੀ ਆਹੀਂ ਹਾਲ ਹੈ।
ਸੱਤ ਵਜੇ ਦੀ ਚਾਹ, ਅੱਠ ਵਜ਼ੇ ਦੀ, ਨੌ ਵਜ਼ੇ ਦੀ, ਇੱਕ- ਇੱਕ ਘੰਟੇ ਬਾਅਦ ਚਾਹ।
ਖਾਈ ਜਾਓ।
ਹਾਂਜੀ। ਹੋਰ ਦੱਸੋਂ ਤੁਸੀਂ?
ਤੁਸੀਂ ਨੀ ਜਾਂ ਰਹੇਂ ਅੱਜ-ਕੱਲ੍ਹ ਕੋਲਜ਼?
ਹਾਂਜੀ-ਹਾਂਜੀ, ਜਾਂਗੀ ਹਾਲੇ ਤਾਂ ਰਜਿਸਟ੍ਰੇਸ਼ਨ ਹੋਇਆਂ, ਐਡਮਿਸ਼ਨ ਕਰਵਾਉਣਾਂ।
ਅੱਛਾ।
ਨੌ ਤਾਰੀਕ ਨੂੰ ਜਾਊਂਗੀ।
ਓਕੇਂ।
ਹਾਂਜੀ-ਹਾਂਜੀ, ਤੁਸੀਂ ਕਰਵਾ ਲਿਆ ਏਡਮਿਸ਼ਨ?
ਨਹੀਂ ਹੱਲੇ, ਕਰਾਉਣਾਂ ਆਪਾਂ ਵੀ।
ਠੀਕ।
ਹੂੰ।
ਹੋਰ ਦੱਸੋਂ, ਕੀ ਬਣਦਾਂ?
ਹੋਰ, ਤੁਹਾਡੇ ਪਲੱਸ ਟੂ 'ਚ ਕਿੰਨੇ ਨੰਬਰ ਆਏਂ ਸੀ।
ਮੇਰੇਂ ਫੋਰ ਹੰਡਰੇਟ, ਟਵੈਂਟੀ ਏਟ ਸੀ।
ਕਿੰਨਾਂ?
ਫੋਰ ਹੰਡਰੇਟ, ਟਵੈਂਟੀ ਏਟ। ਏਟੀ ਫ਼ਾਈਵ ਪੁਆਇੰਟ, ਸਿਕਸ ਪਰਸੈਂਟ।
ਵਧੀਆਂ ਸੀ ਚਲੋਂ।
ਹਾਂਜੀ-ਹਾਂਜੀ ਤੁਆਡੇ?
ਮੇਰੇ ਸੈਵਨਟੀ ਸਿਕਸ, ਪਰਸੈਂਟ।
ਓਕੇ।
ਹਾਂਜੀ।
ਕਿਹੜੀ ਸਟ੍ਰੀਮ ਲਿੱਤੀ ਸੀ ਤੁਸੀਂ?
ਆਪਾਂ ਆਟਸ ਲਿੱਤੀ ਸੀ।
ਠੀਕ-ਠੀਕ।
ਹਾਂਜੀ-ਹਾਂਜੀ, ਉਹਦਾ ਈ ਸਕੋਪ ਐ ਅੱਜ-ਕੱਲ੍ਹ।
ਹਾਂਜੀ-ਹਾਂਜੀ। ਜ਼ਿਆਦਾ ਤਰ ਬੱਚੇ ਪੁੱਛੋ ਨਾ, ਆਟਸ ਲਿੱਤੀ, ਆਟਸ ਲਿੱਤੀ, ਜ਼ਿਆਦਾ ਤਰ ਆਟਸ ਈ ਬੋਲਣਗੇ।
ਹਾਂ, ਆਟਸ ਲਈ ਐ, ਜਨਰੇਸ਼ਨ 'ਚ ਨਾ ਅੱਜ-ਕੱਲ੍ਹ ਦੀ ਬਹੁਤ
ਹਾਂਜੀ-ਹਾਂਜੀ, ਮੈਂ ਕੋਲੇਜ 'ਚ ਰਜਿਸਟ੍ਰੇਸ਼ਨ ਕਰਵਾਂਣ ਗਈ ਸੀ ਤੇ ਉੱਥੇ ਨਾ ਸਰ ਕਹਿੰਦੇ ਵੀ ਆਰਟਸ ਆਲੇ ਬੱਚੇ ਬਹੁਤ ਆ ਰਹੇ ਨੇ ਤੇ ਇੱਕ ਨਾ ਪੰਜਾਬੀ ਸਰ ਸੀ ਉਹ ਮੈਨੂੰ ਕਹਿੰਦੇ ਆਟਸ ਆਲਿਆਂ ਨੇ ਤਾਂ ਦੁਨੀਆਂ ਚਲਾਈ ਹੋਈ ਐ। ਫਿਰ ਇੱਕ ਮੈਡਮ ਬੋਲੀ ਕਹਿੰਦੀ ਨਹੀਂ ਸਰ ਐਸੀ ਬਾਤ ਨੀ ਐ, ਸਾਇੰਸ ਵਾਲੇ ਵੀ ਬਹੁਤ ਆਗੇ ਐ।
ਆ ਸਾਈ ਗੱਲ ਏ।
ਸਰ ਮੇਰੇ ਵੱਲ ਦੇਖ, ਹਾਂਜੀ ਫਿਰ ਉਹ ਸਰ ਮੇਰੇ ਵੱਲ ਦੇਖ ਕੇ ਹੱਸਨ ਲੱਗ ਗਿਆ। ਮੈਂ ਵੀ ਹੱਸਨ ਲੱਗ ਗੀ। ਮੈਨੂੰ ਕਹਿੰਦਾ ਤੁਸੀਂ ਕਿਹੜੇ-ਕਿਹੜੇ ਸਬਜ਼ੈਕਟ ਲਿੱਤੇ, ਮੈਂ ਦੱਸਿਆ ਕਹਿੰਦੇ ਤੁਸੀਂ ਨਾ ਐਥੇ ਈ ਕੋ ਵੀ ਕਰ ਲਿਓ, ਮੈਂ ਕਿਹਾ ਕਿਉਂ ਕਹਿੰਦੇ ਤੁਹਾਡੀ ਫ਼ਰੈਂਡ ਵੀ ਤੇ ਕਰ ਰਹੀ ਐ। ਮੇਰੇ ਨਾਲ ਮੇਰੀ ਫ਼ਰੈਂਡ ਗਈ ਸੀ। ਤੇ ਓਹਦੇ ਕੋਲ਼ ਲੀਕੋ ਐ। ਤੇ ਓਹ ਕਹਿੰਦੇ ਵੀ, ਐ ਵੀਂ ਤੇ ਕਰ ਰਹੀ ਐ ਇੱਕ ਓਹ ਤਾਂ ਮੇਰੇ ਪਿੱਛੇ ਹੀ ਪੈ ਗਏ। ਵੀ ਤੂੰ ਵੀ ਕੌਲ ਐ, ਮੈਂ ਕਿਹਾ ਨਹੀਂ ਸਰ ਮੈਂ ਫਿਜ਼ਕਲ ਲਾਂਗੀ, ਕਹਿੰਦੇ ਫਿਜ਼ੀਕਲ ਤਾਂ ਇੱਥੇ ਹੈਗ ਗੀ ਨੀ, ਫਿਰ ਹੁਨ ਮੈਂ ਸੋਚ ਰੀ ਆ ਮਿਊਜ਼ਿਕ ਲਾਂ।
ਅੱਛਾ।
ਹਾਂਜੀ-ਹਾਂਜੀ।
ਆਪਾਂ ਨੂੰ ਵੀ ਬੜੀ
ਹੋਰ ਦੱਸੋ ਤੁਸੀਂ?
ਹਾਂਜੀ ਜਦੋਂ ਰਜਿਸਟ੍ਰੇਸ਼ਨ ਕਰਾਣ ਗਏ ਸੀ ਨਾ ਜਦੋਂ ਓਹਨਾਂ ਨੇ ਸਬਜੈਕਟ ਚੂਜ਼ ਕਰਵਾਏ ਨਾ ਓਥੇ ਤ ਕਨਫਿਊਜ ਹੀ ਹੋ ਗਈ ਸੀ ਮੈਂ।
ਹਾਂ ਮੈਂ ਹੋਈ ਸੀ।
ਹਾਂਜੀ ਓਹ ਕਹਿੰਦੀ ਬੀ ਏ ਨਾ ਇ ਇਨਮੇ ਸੇ ਨਾ ਪਾਚ ਸਲੇੈਕਟ ਕਰਨੇ ਐ। ਪਹਿਲਾਂ ਤੇ ਸਟਾਰਟਿੰਗ ਚ ਦੇਖ ਕੇ ਕਨਫਿਊਜ ਹੀ ਹੋ ਗੀ ਮੈਂ ਵੀ ਕੇ ਬੋਲਾਂ ਕੇ ਨਾ ਬੋਲਾ।
ਹਾਂ। ਐਹੀ ਹੁੰਦਾ।
ਹਾਂਜੀ। ਹਾਂਜੀ-ਹਾਂਜੀ ਹੋਰ ਦੱਸੋ? ਕਲਾਸਾਂ ਕਦੋਂ ਤੋ ਨ ਤੁਹਾਡੀਆਂ ਪਤਾ ਐ ਕੁਛ? ਕਲਾਸਿਸ ਦਾ ਪਤਾ ਏ ਤੁਹਾਨੂੰ ਕੋਲੇਜ ਦੀ?
ਅਗਸਤ ਤੋਂ ਹੀ ਹੋਨੀਆ ਸ਼ਾਯਦ।
ਪਹਿਲਾਂ ਤੇ ਟਵੈਂਟੀ ਵਨ ਕਹਿ ਰਹੇ ਸੀ। ਚਲੋ ਮੈਂ ਨਾ ਤੁਹਾਨੂੰ ਬਾਦ ਚ ਕੋਲ ਕਰਦੀ ਆ ਠੀਕ ਐ, ਕੋਲ ਆ ਰਹੀ ਐ। ਹਾਂਜੀ।